ਅ ਮ ਉਹ
ਵਧੀਆ ਵਧੀਆ ਤੁਸੀਂ ਦੱਸੋ ਕੁਛ ਵੀ ਨੀ ਬਸ ਬੈਠੀ ਸੀ ਮੈਂ ਹਾਂਜੀ ਅੱਜ ਠੰਡੇ ਸੀ ਨਾ ਅੱਜ ਮੈਂ ਚੁਪੈਰਾ ਸਾਹਿਬ ਲਉਣ ਗਈ ਸੀ ਤੇ ਥੱਕ ਗਈ ਸੀ ਬਹੁਤ ਜ਼ਿਆਦਾ ਖਾਧਾ ਨੀ ਕੁਛ ਚੱਕਰ ਖਾ ਕੇ ਗਿਰ ਗਈ ਬਸ ਹੁਣ ਦਵਾਈ ਲੈ ਕੇ ਆਈ ਹ ਮੈਂ ਹਲੇ ਕਿੱਥੇ ਹਲੇ ਤਾਂ ਬਾਹਰੋਂ ਨਾ ਆਪਾਂ ਗਏ ਸੀ ਘੁੰਮਣ ਤੇ ਸਿਟੀ ਤੋਂ ਬਾਹਰ ਹੀ ਗਏ ਸੀ ਥੋੜਾ ਤੇ ਬਸ ਉਧਰ ਖਾ ਪੀ ਕੇ ਆਇਆ ਹਾਲੇ ਤਾਂ ਰੋਟੀ ਬਾ ਚਗਾਾਉਣਾ ਵੀ
ਹੋਰ ਮੌਸਮ ਵੀ ਇਏਦਾਂਏ ਦਾ ਹੀ ਹੋ ਰਿਹਾ ਨਾ
ਮੌਸਮ ਨਹੀਂ ਨਹੀਂ ਗਰਮੀ ਬਹੁਤ ਜਿਆਦਾ ਹੈਗੀ ਆ ਬਹੁਤ ਹੀ ਜ਼ਿਆਦਾ ਗਰਮੀ
ਤਿਆੀ ਡਿਗਰੀ ਚਵੀ ਡਿਗਰੀ ਪੈਂਤਾਲੀ ਡਿਗਰੀ ਏਦਾਂ ਜਾ ਰਹੀਆਂ
ਬਸ ਹੁਣ ਮੈਂ ਪਾਣੀ ਪੀਨੀ ਹਾਂ
ਅੱਛਾ ਅੱਛਾ ਹੋ ਦਵਾਈ ਲਿੱਤੀ
ਹਾਂਜੀ ਹਾਂਜੀ
ਅੱਛਾ ਤੁਸੀਂ ਜਾਣਾ ਸੀ ਨਾ ਫੰਕਸ਼ਨ ਤੇ ਤੁਸੀ ਮੈਨੂੰ ਉਸ ਦਿਨ ਕਹਿ ਰਹੇ ਸੀਗੇ ਕਿ ਮੈਂ ਓਦਾਂ ਤੁਸੀਂ ਦੱਸੋ ਮੈਂ ਕੀ ਪਾਵਾਂ ਕੋਟ ਸੈਟ ਪਾਵਾਂ ਸਾੜੀ ਪਾਵਾਂ ਏਦਾਂ
ਨਹੀਂ ਉਹ ਤਾਂ ਮੈਂ ਆਪਣੇ ਬਰਡੇ ਬਾਰੇ ਕਹਿ ਰਹੀ ਸੀ ਹਲੇ ਮੇਰਾ ਵਰਡੇ ਖਾਇਆ
ਨਹੀਂ ਤੁਸੀਂ ਫੰਕਸ਼ਨ ਤੇ ਵੀ ਜਾਣਾ ਸੀ
ਪਤਾ ਨਹੀਂ ਯਾਰ ਮੈਂ ਨਾ ਯਾਦ ਨਹੀਂ ਰਿਹਾ ਮੈਨੂੰ ਨਾ ਨਹੀਂ ਨਹੀਂ ਨਹੀਂ ਹਾਂ ਜਾਣਾ ਤਾਂ ਸੀ ਮੈਂ ਪਰ ਨਾ ਕੀ ਕਹਿੰਦੇ ਨੇ ਨਾ ਮੈਨੂੰ ਬੁਖਾਰ ਹੋ ਗਿਆ ਸੀਗਾ ਅਤੇ ਮੈਂ ਜਾ ਨਹੀਂ
ਅੱਛਾ ਅੱਛਾ ਨਹੀਂ ਮੈਂ ਕਿਹਾ ਫਿਰ ਮੈਂ ਦੱਸਦਾ ਮਤਬ ਹਜੇ ਤਾਂ ਪੀਸ ਵਾਲਾ ਸਟਮਬ ਵ ਲਗ ਮਨਬੀ ਫੋ ਜ ਮੈਂ ਦੇ ਸੀ ਉਹ ਬਤ ਸੋਹਣਾ ਲਗਹਾ ਸੀਗਾ
ਹੋਰ ਤਾਂ ਸਭ ਠੀਕ
ਅੱਜ ਮੈਂ ਮਾਰਕੀਟ ਗਈ ਸੀ ਕੁੜਤੀਆਂ ਲੈ ਕੇ ਆਈਆਂ ਆਪਣੇ ਲਈ ਮੈਂ ਦੋ ਲੈ ਕੇ ਆਈ ਆ ਹਲੇੇ ਤਾਂ ਹਾਂਜੀ
ਵਧੀਆ ਚਲੋ
ਹੋ ਮੈਂ ਕਿਹਾ ਪਹਿਲੇ ਮੈਂ ਦੋ ਲੈ ਕੇ ਦੇਖ ਲ ਜ ਸਹੀ ਲੱਗੀ ਤੇ ਹੋਰ ਲੈਵਾਂਗੀ ਹਾਂ ਕੱਪੜਾ ਏਦਾਂ ਦਾ ਕਿ ਪਤਾ ਹੀ ਨਹੀਂੀ ਲੱਗਦਾ ਕਿ ਬਈ ਪਾਇਆ ਵੀ ਹੋਇਆ ਹਾਂ ਕੋਟਨ ਆ ਪਿਓਰ ਕੋਟਨ ਮੈਂ ਕਿਹਾ ਪਿਓਰ ਕੋਟਨ ਹੈਗਾ ਕੱਪੜਾ
ਚਲੋ ਵਧਆ ਗੱਲ ਹੈ ਗਰਮੀਆਂ ਚ ਤਾਂ ਫ ਪਿਰ ਫੋਟਾ ਨੀ ਚਾਹੀਦਾ ਹੁੰਦਾ ਨਹੀਂ ਨਹੀਂ ਗਰਦੇ ਨਹੀਂ
ਚਲੋ ਅੱਛਾ ਹੋਰ ਦੱਸੋ ਕੀ ਬਣਾਇਆ ਕੱਲ ਤੁ ਨਾਲ ਰੋਟੀ ਨੀ ਖਾਂਦੀ
ਨੂਡਲ ਔਰ ਰੋਜ਼ ਖਾਧੇ ਚੀਜ਼। ਰੋਲ
ਵੈਜ ਲੋਲੀਪੋਪ ਦੱਸ ਰਹੇ ਸੀਗੇ। ਤੁਸੀਂ ਸਟ੍ਰੀਕ ਪਾਈ ਹੋਈ ਸੀ ਮੈਨੂੰ ਸਨੈਪਚੈਟ ਤੇ ਕਹਿੰਦੇ ਨਾ ਮਤਲਬ ਸਾਡੇ ਏਧਰ ਤਾਂ ਉਹ ਗ੍ਰੇਵੀ ਵਾਲੇ ਮਿਲਦੇ ਤੁਹਾਡੇ ਕੀ ਸੁੱਕੇ-ਸੁੱਕੇ ਲੱਗ ਰਹੇ ਸੀਗੇ।
ਹੋ ਗਿਆ ਸੀਗਾ ਉਹਦੇ ਨਾਲ।
ਅੱਛਾ-ਅੱਛਾ ਏਦਾਂ ਹੋਣਾ ਬ੍ਰੈਡ-ਰੋਲ ਨਾਮ ਉਹਨਾਂ ਨੇ ਚੀਜ਼-ਰੋਲ ਰੱਖਤਾ ਹੋਣਾ। ਹੁੰ ਹੋਰ ਦੱਸੋ।
ਹੋਰ ਤੇ ਸਭ ਠੀਕ ਏ ਬਸ।
ਕੀ ਹੋ ਰਿਹਾ? ਸਿਰ ਦਰਦ ਹੋ ਰਿਹਾ।
ਬਸ ਅੱਜ ਕਲ, ਹਾਂ ਮੈਨੂੰ ਥਕਾਵਟ ਬਹੁਤ ਜਿਆਦਾ ਹੋ ਜਾਂਦੀ ਏ। ਸਵੇਰ ਦੇ ਉਠੀ ਦੀ ਆਂ ਨਾ, ਦਸ ਤਰੀਕ ਨੂੰ ਲਾਸਟ ਏ ਬਸ। ਕਲ ਤੋਂ ਅਸੀਂ
ਬਸ ਫਿਰ ਹੋਰ ਟਿਊਸ਼ਨ ਵਗੈਰਾ ਹੋ ਗਈਆ ਮਤਲਬ ਖਤਮ।
ਹਾਂਜੀ, ਟਿਊਸ਼ਨ ਵਗੈਰਾ ਹੋ ਗਈਆ ਖਤਮ।
ਕੱਲ ਲਾਸਟ ਸੀਗੀ ਨਾ ਤੁਸੀਂ ਦੱਸ ਰਹੇ ਸੀ। ਸਹੀ ਆ, ਹੋਰ ਕੀ ਯਾਰ।
ਹਾਂਜੀ ਹੋਰ ਦਸੋ ਬਸ ਮੈਂ ਵੀ ਕਿਸੇ ਦਿਨ ਜਾਣਾ ਸੀ ਮਾਰਕਿਟ ਪਰ ਮੇਰਾ ਜਾ ਹੀ ਨਹੀਂ ਹੋਇਆ ਥਕ ਹੀ ਬੜਾ ਗਈ ਸੀ ਮੈਂ, ਫਿਰ ਔ ਤੋ ਬਾਦ ਆਪਾਂ ਖਾਣ ਪੀਣ ਚਲੇ ਗਏ ਫੇਰ ਟਾਈਮ ਹੀ ਨਹੀ ਲਗਿਆ। ਗੈਸਟ ਆਏ ਸੀ। ਹਾਂਜੀ।
ਫਿਰ ਤਾਂ ਥੱਕਣਾ ਹੀ ਸੀ ਬੰਦੇ ਨੇ, ਹੁਣ ਤੁਸੀਂ ਆਏ ਹੋਣੇ ਆ ਛੇ ਸਾਢੇ ਪੰਜ ਵਜੇ ਤਕ, ਤੇ ਫੇਰ ਉਦਾ ਹੀ ਹੋਣਾ। ਤੇ ਬਸ ਫਿਰ ਹੋਰ ਬਾਜ਼ਾਰ ਤਾਂ ਤੁਹਾਡੇ ਉਥੇ ਸਾਢੇ ਨੋ ਤੱਕ ਹੀ ਖੋਲਦਾ ਜੇ, ਹੁੰ ਉਹੀ ਤਾਂ ਫਿਰ। ਥਕਾਵਟ ਤਾਂ ਬੰਦੇ ਨੂੰ ਹੋ ਹੀ ਜਾਂਦੀ ਏ। ਹੋਰ ਦੱਸੋ?
ਬਸ ਵਧੀਆ ਏ ਸਬ।
ਚਲੋ ਵਧੀਆ ਹੀ ਹੋਣਾ ਚਾਹੀਦਾ, ਹੋਰ ਕੋਈ ਗੱਲ ਬਾਤ ਵਿਆਹ ਨਹੀ ਆ ਰਿਹਾ ਕਿਸੇ ਦਾ?
ਆਏਗਾ ਉਹ ਪਤਾ ਨਹੀਂ ਅਕਤੂਬਰ ਨਵੰਬਰ ਚ ਹੀ ਆਏਗਾ। ਭੂਆ ਦੇ ਮੁੰਡੇ ਦਾ ਵਿਆਹ ਆਏਗਾ।
ਅੱਛਾ-ਅੱਛਾ ਉਹ ਜਿਹੜਾ ਮਤਲਬ ਉਧਰ ਰਹਿੰਦੇ ਏ, ਬਾਹਰ ਰਹਿੰਦੇ ਏ, ਆ। ਅੱਛਾ-ਅੱਛਾ, ਅੱਛਾ-ਅੱਛਾ। ਚਲੋ ਵਧੀਆ। ਉਹ ਤਾਂ ਏਦਾਂ ਹੀ ਕਰਨਗੇ ਡੈਸਟੀਨੇਸ਼ਨ ਵੈਡਿੰਗ ਵੁਡਿੰਗ।
ਪੈਸਾ ਹੀ ਬਹੁਤ ਬਾਅਦ ਚ।
ਹੁੰ, ਪੈਸਾ ਹੀ ਬੋਲਦਾ ਪੈਸਾ ਹੀ।
ਪੈਈਸਾ।
ਹੁੰ, ਤੁਸੀਂ ਤਾਂ ਗਾਣੇ ਗਾਣ ਲੱਗੇ ਹੋਏ ਹੋ।
ਬਸ, ਨਹੀਂ ਤਬੀਅਤ ਤਾਂ ਖ਼ਰਾਬ ਏ, ਪਰ ਇਦਾ ਮਤਲਬ ਏ ਥੋੜੀ ਹੈ ਕਿ ਆਪਾਂ ਹਾਸਾ ਮਜ਼ਾਕ ਵੀ ਨੀ ਕਰ ਸਕਦੇ।
ਹੱਸੋ ਤੁਹਾਨੂੰ ਮਾਈਕ ਲਿਆ ਕੇ ਦਿਨੀ ਆਂ ਮੈਂ। ਹੋਰ ਦੱਸੋ
ਬਸ ਵਧੀਆ ਵਧੀਆ ਸਭ
ਵਧ ਹੋਣਾ ਚਾਹੀਦਾ ਨਾ ਨਾ ਹਾਲ ਤ ਖਾਧ ਆ ਮੈਂ ਕੱਲ ਰਾਜਮਾ ਚਾਵਲ ਨਾ ਨਾ ਨਾ ਨਾ ਕੱਲ ਬਣਾਇ ਮੈਂ ਤੇ
ਕੀ ਤੁਹਾਡੇ ਘਰ ਨਾ ਜ ਮੈਨੂੰ ਲੱਗਦੇ ਰਾਜਮ ਚਾਵਲ ਉਹ ਪਨੀਰ ਹੀ ਬਣਦਾ ਪਤਾ ਨੀ ਮੇਰੀ ਮੰਮੀ ਨੇ ਕੀ ਬਣਾਇਆ ਪੁੱਛਦੀ ਹ ਪਤਾ ਨੀ ਸ਼ਾਇਦ ਮੰਮਾ ਕੀ ਬਣਾਇਆ? ਕਰੇਲੇ ਆਲੂ ਬਣਾਏ ਨੇ
ਅੱ ਕਰੇ ਕਰੇਲੇ ਤਾਂ ਮੈਂ ਵੀ
ਮਾ ਹੀ ਆਵੇਗਾ ਕਰੇਲੇ ਤਾਂ ਮੇਰੇ ਫੇਵਰਿਟ ਨੇ ਨਹੀਂ ਯਾਰ ਮੰਮਾ ਥੱਕ ਤਾਂ ਜਾਂਦੇ ਨੇ ਪਰ ਮੈਂ ਵੀ ਤਾਂ ਦੇਖੋ ਕਿੰਨੀ ਥੱਕੀ ਹੋਈ ਆ ਨਾ
ਨੂੰ ਸ਼ੂਗਰ ਵਗੈਰਾ ਵੀ ਹੈਗੀ ਆ ਨਾ ਵਗੈਰਾ ਵੀ ਕਰਾਇਆ ਕਰੋ ਹੋਰ ਦਸੋ ਹੋਣਾ ਚਾਹੀਦਾ ਹਲੇੇ ਰੋਟੀ ਖਾਣੀ ਹੈ ਕੋਈ ਤੁਸੀਂ
ਰੋਟੀ ਖਾਣੀ
ਅੱਛਾ ਰੋਟੀ ਖਾ ਕੇ ਨਾ ਘੁੰਮ ਲਿਓ ਦਵਾਈ ਖਾ ਕੇ ਥੋੜਾ ਮਤਲਬ ਸਹੀ ਹੋਜੋਗੇ ਤੇ ਰਾਤੀ ਨਾ ਸੋਟਾ ਵਗੈਰਾ ਹੱਲੇ ਨੀ ਮਤਲਬ ਥੋੜੀ ਦੇਰ ਤਾਂ ਕਿ ਬਣਾਉਗੀ?
ਤੇ ਗਿਆਰਾ ਤਾਂ ਵੱਜਣ ਲੱਗੇ ਨੇ ਇਨੀ
ਓਹ ਸੋਰੀ! ਅੱਜ ਤਾਂ ਮੈਂ ਨੀ ਬਣਾਣੀ ਅੱਜ ਮੇਰੀ ਟਰਨ ਨ ਏ।
ਓਕੇ ਓਕੇ।
ਹਾਂਜੀ ਹੋਰ ਦੱਸੋ ਮੰਮੀ ਹਾਂਜੀ
ਬਹੁਤ ਜਿਆਦਾ ਸੱਚ ਚੁੱਕਿਆ
ਹੋਰ ਕੀ ਕਰੀਏ ਯਾਰ?
ਬਸ ਏਦਾਂ ਹੀ ਹੈ।
ਹੋਰ ਦੱਸੋ ਮੈਨੂੰ ਨਾ ਉਹ ਤੁਸੀਂ ਭੇਜਿਆ ਸੀ ਨਾ ਉਹ ਇੰਸਟਾਗ੍ਰਾਮ ਤੇ ਇੱਕ ਰੀਲ ਮੈਨੂੰ ਉਹਦਾ ਹਾਸਾ ਆ ਰਿਹਾ ਦੇਖ ਦੇਖ
ਹਾਂ ਬਸ ਮੈਂ ਕਰਦੀ ਹਾਂ ਏਦਾਂ ਹੀ ਹੁੰਦਾ ਇੱਕ ਤਾਂ ਨਾ ਜਿਹੜੇ ਮਨੂੰ ਟਿਊਸ਼ਨ ਪੜ੍ਹਦੇ ਖੇਡਣ ਬੁਲਾ ਲੈਂਦੇ ਨੇ ਮੈਨੂੰ ਦੱਸੋ ਟੀਚਰ ਨਾਲ ਖੇਡਣਾ ਉਹਨਾ ਨੇ ਬੈਡਮਿੰਟਨ ਚ ਤਿੰਨ ਚਾਰ ਚਾਰ ਘੰਟੇ ਚੱਡ ਨ ਮਾਰ ਸਕਦੀ ਨਾ ਮੈਂ ਇਹ ਚੀਜ਼ ਤਾਂ ਰ
ਚਲੋ ਠੀਕ ਹੈ ਤੁਸੀਂ ਚਾਹਦੇ ਨਾ ਮ ਤੁਸੀਂ ਮੂੰਹ ਨਾਲ ਤਾਂ ਬੋਲ ਸਕਦੇ ਹੋ ਨਾ ਤੁਸੀਂ ਬੋਲਦੇ ਨ ਫ ਕਿਸੇ ਦੀ ਗਲਤੀ
ਅੱਛ ਲੱਗੀ ਸੀ ਮੈਨੂੰ ਵੀ ਆ ਸੀ ਕੀ ਸੀਅਰਸ ਫਾਈਵ ਹੰਡਡ ਵਾਲਾ
ਉਹਦੀ ਉਹ ਖ਼ਰਾਬ ਨੀ ਹੋਏਗੀ ਪੋਲਿਸ਼ ਜਿਹੜੀ ਹੈ ਉੱਪਰ ਦੀ ਹਾਂਜੀ
ਪੋਲਕੀ ਦੇ ਪੋਲਕੀ ਦੇ ਅੱਛਾ ਡਡੀ ਰ ਪੋਲਕ
ਮਿਕਸ ਹੈ ਹਾਂਜੀ ਹਾਂਜੀ
ਅੱਛ ਉਹ ਨੇ ਕਿਹਾ ਮੈਂੂੰ ਦੱਸ ਦਿੰਦਾ ਮੈਨੂੰ ਆ ਮੈਨੂੰ
ਕੀ ਆਹ ਰੇਡੀ ਪੋਲ ਕੀ ਕਿੱਤਾ ਹਾਂਜੀ ਹੋਰ ਦੱਸੋੇ ਮੇਰੀ ਭੈਣ ਵੀ ਨਾ ਦਿਮਾਗ ਖਰਾਬ ਕਰਦੀ ਮੇਰਾਟ ਮੇਰਾ ਕੱਲ ਵੀ
ਸਹੀ ਹੈਏ ਤੁਸੀਂ ਪਾਗਲ ਲੱਗ ਰਹੇ ਹੋ ਮੈਨੂੰ
ਕਹਿੰਦੇ ਆ ਨਾ ਵੱਡੀ ਭੈਣਾਂ ਪਾਗਲ ਹੁੰਦੀਆਂ ਆ ਇਸ ਕਰਕੇ ਫਿਰ ਅੱਛਾ ਚਲੋ ਕੋਈ ਗੱਲ ਨੀ ਅਸੀਂ ਕੀ ਗੱਲ ਕਰ ਰਹੇ ਹੋਰ ਦੱਸੋ ਅਸੀਂ ਬਣਾਵਾਂਗੇ ਸ਼ਾਇਦ ਖਿਚੜੀ ਜਾਂ ਲੋਬੀਆ
ਹਾਏ ਹਾਏ
ਮੈਂ ਕਿੰਨੇ ਮਤਲਬ ਸਾਲ ਹੋ ਗਿਆ ਮੈਂ ਲੋਬੀਆਂ ਨੀ ਖਾਧਾ ਮੇਰਾ ਬਹੁਤ ਦਿਲ ਕਰ ਰਿਹਾ ਲੋਬੀਆਂ ਖਾ ਤੁਸੀਂ ਖਾਓਗੇ ਮੈਂ ਭੇਜੂ ਸਵੇਰੇ
ਖਾਂਦੀ
ਹਾਂ ਮੇਰੀ ਮਾਤਾ ਨੇ ਤਾਂ ਦਹੀ ਭੱਲੇ ਵੀ ਬਣਾਏ ਆ ਬਸ ਮੈਨੂੰ ਨੀ ਦਿੱਤੇ
ਬਣਾਇਆ ਤੋਂ
ਹਾਂ ਮੈਂ ਭੇਜ ਦੂਗੀ ਤੁਹਾਨੂੰ ਕਿੰਨੇ ਭੱਲੇ ਖਾਂਦੇ ਹੋ ਤੁਸੀਂ ਇੱਕ ਕੰਮ ਕਰਾਂਗੇ ਨਾ ਮੈਂ ਛੇ ਭੇਜ ਦੋਗੀ ਇੱਕ ਟਮ ਖਾ ਲਿਆ ਕਰਨਾ ਹੋਰ ਦੱਸੋ
ਹੋਰ ਸਭ ਠੀਕ ਹੈ ਮੈਂ ਪੁੱਛਣਾ ਸੀ ਨਾ ਤੁਹਾਡੇ ਹੱਥ ਮੈਂ ਨਿਸ਼ਾਨ ਵੇਖੇ ਸੀਗੇ ਕਾਹ ਦੇ ਨਿਸ਼ਾਨੇ ਉਪੈਰ ਹੱਥ ਜਲ ਗਿਆ ਸੀ ਕ ਹੋ ਗਿਆ ਸੀ ਤਵਾ ਚ ਨੀ ਚਾਰ ਜਗ੍ਹਾ ਚਮਟ ਗਿਆ ਸੀਗਾ
ਤਵਾ ਚਮਟ ਗਿਆ ਸੀ ਨਾ ਓਦਾਂ ਹੀ ਨਿਸ਼ਾਨ ਪੈ
ਨਹੀਂ ਨਹੀਂ ਤਿੰਨ ਚਾਰ ਜਗਾ ਚਿਮਟਿਆ ਹੋਇਆ ਸੀਗਾ ਲੈ ਗੱਲ
ਇਕਦਮ ਹੀ ਕੁਛ ਨ ਉਹ ਮੈਂ ਕਰੀਮ ਪੁੱਛੀ ਹੋਈ ਆ ਕਰੀਮ ਨਾਲ ਸਹੀ ਹੋਜੂਗਾ ਚਲੋ ਮੈਂ ਕਰਦੀ ਹਾਂ ਦੋਨੂੰ ਮੈਂ ਉਹ ਨੂੰ ਫੋਨ ਆ
ਠੀਕ ਹੈ ਠੀਕ ਹੈ ਚਲੋ ਓਕੇ ਬਾਏ